ਹੈਲੋ, ਹਾਂਜੀ ਸਤਿ ਸ਼੍ਰੀ ਸਤਿ ਸ਼੍ਰੀ ਆਕਾਲ ਜੀ।
ਕੀ ਹਾਲ ਐ?
ਬਸ ਵਧੀਆ, ਤੁਸੀਂ ਸੁਣਾਓ ਕੀ ਹਾਲ ਏ।
ਹਾਂਜੀ ਵਧੀਆ।
ਕੀ ਕਰ ਰਹੇ ਓ?
ਬਸ ਰੋਟੀ ਖਾ ਰਹੇ ਸੀਗੇ।
ਰੋਟੀ ਖਾ ਰਹੀ ਸੀ, ਬਸ ਖਾਓ, ਖਾਓ ਕੀ ਬਣਾਇਆ।
ਅੱਜ ਬਣਾਏ ਕੜੀ ਚਾਵਲ।
ਵਾਹ ਜੀ ਵਾਹ, ਕੜੀ ਚਾਵਲ। ਹੋਰ, ਕਿਵੇਂ ਬਨਾਉਂਦੇ ਹੋ ਮੈਂ ਮੇਥੀ ਮੂਥੀ ਪਾ ਕੇ।
ਮੰਮੀ ਬਣਾਦੇ ਦੇ ਨੇ ਮੈਂ ਤੇ ਬਹੁਤ ਘੱਟ ਬਣਾਨੀ ਆ ਰੋਟੀ ਸਬਜ਼ੀ।
ਅੱਛਾ, ਨਹੀਂ ਬਨਾਦੇ ਨਾ ਮੇਥੀ ਵਗੈਰਾ ਪਾ ਕੇ। ਤੇ ਉਹ ਬੜੀ ਸਵਾਦ ਤੇ ਮੇਥੀ
ਹਾਂਜੀ ਤੁਸੀਂ ਕੀ ਬਣਾਇਆ?
ਅਸੀਂ ਬਣਾਇਆ, ਲੋਕੀ।
ਅੱਛਾ ਕਿਵੇਂ ਬਨਾਦੇ ਹੋ?
ਅਸੀਂ ਲੋਕੀ ਨੋਰਮਲ ਹੀ, ਬਸ ਜ਼ਿਆਦਾ ਬਣਦੀ ਹਲਕਾ ਮਸਾਲੇ ਤੜਕਾ ਲਾ ਕੇ। ਬਸ ਸਾਡੀ ਨਾ ਐਕਸਟਰਾ ਸਵਾਦ ਬਣਦੀ ਕਿਉਂਕਿ ਅਸੀਂ ਚੁੱਲੇ ਤੇ ਬਨਾਨੇ ਆ।
ਅੱਛਾ
ਕਿਉਂਕਿ ਜਦ ਨਾ ਹੁਣ ਬੱਚੇ ਆਏ ਦੇ ਨੇ ਇਹਨਾਂ ਨੂੰ ਗੈਸ ਗੂਸ ਦੀ ਸਵਾਦ ਨਹੀਂ ਲੱਗਦੀ। ਦੀ ਜ਼ਿਆਦਾ ਬਈ ਉਹੀ ਨੋਰਮਲ ਸਵਾਦ
ਅੱਛਾ ਹਾਂ ਵਧੀਆ ਹੈ ਹੋਰ ਕੀ ਵੈਸੇ ਵੀ ਗੈਸ ਮਹਿੰਗੀ ਹੋ ਗਈ ਬਹੁਤ
ਹਾਂ ਤੇ ਇਸ ਹੁਣ ਬਣਾ ਕੇ ਹਦੇ ਆ ਚੂ ਦੇ ਉੱਤੇ ਨਾ ਸਪੈਸ਼ਲ ਘਰ ਦੀ ਰੋਟੀ ਟੀਆਂ ਹੋ ਗਈ ਦਾਲ ਬਾਟੀ ਹੋ ਗਈ ਭੁੰਨ ਜਾਂਦੀ ਆ ਨਾ ਅੱਛੇ ਤਰੀਕੇ ਨਾਲ
ਹਾਂਜੀ
ਤੇ ਉਹ ਬਣਾ ਕੇ ਦੇਿੰਦੇ ਆ ਸਵੇਰੇ ਵਧੀਆ ਟੈਮ ਪਾਸ ਹੋ ਜਾਂਦਾ ਸਵੇਰੇ ਟੈਮ ਲੱਗਦਾ ਨਾ ਬਣਾਉਂਦੇ ਸਮੇਂ ਬੈਠੇ ਰਹਿੰਦੇ ਨੇ ਕੋਲ ਕਿ ਕਿਆ ਕਰ ਰਿਓ ਨਾਨੀ ਇਹ ਵੋ ਕਿਆ ਕਰ ਰਹੇ ਹੋ ਕੈਸੇ ਕਰਦੇ ਉਹ ਵੇ ਕਰਦੇ ਨੇ ਪੂਰਾ ਵੀ ਜੇ ਜਿਵੇਂ ਕਰਨਾ ਅੱਗ ਬਾਲੇ ਤੇ ਸਾਰਾ ਰੱਖਣਾ ਸੁਵਾਗ ਜਰਾ ਹੋ ਨਾ ਸਾਰਾ ਬੜੇ ਗੋਰ ਨਾਲ ਵੇਖਦੇ ਨੇ ਕਿ ਕਿਆ ਕਿਆ ਹੋ ਰਿਹਾ
ਹਮ
ਵੇਖਦੇ ਨੇ ਹਾਂ ਨਵੀਂ ਨਵੀਂ ਚੀਜ਼ਾਂ ਫੇਰ ਇੱਥੇ ਜੇ ਪਾਰਕ ਚਲੇ ਜਾਣਾ ਸ਼ਾਮੀ ਫੇਰ ਹੋਰ ਨੀ ਪਤਾ ਚੱਲਦਾ ਟੈਮ ਦਾ
ਹਾਂਜੀ ਇਵੇਂ ਨਿਕਲ ਜਾਂਦਾ ਦਿਨ।
ਥੋੜਾ ਸਹੀ ਨਿਕਲ ਜਾਂਦਾ ਬੱਚਿਆਂ ਨਾਲ ਚਲੇ ਜਾਣਗੇ ਆਪਾਂ ਫੇਰ ਉਹੀ ਕੱਲਿਆ ਇਕੱਲਾ ਹੁਣ। ਕੱਲਿਆ ਕੱਲਿਆ ਲੱਗ ਰਹਣ ਜੋ ਚਲੇ ਜਾਣਗੇ।
ਹਾਂਜੀ ਉਹ ਤੇ ਐ। ਨਾਨੀ ਗੱਲ
ਹਾਂ ਆਏ ਦੇਨੇ ਹਜੇ ਕਰਦੇ ਹੋਏ ਨੇ ਕਰੇ ਜਦੋਂ ਕਿਧਰ ਜਾਣਾ ਹੁੰਦਾ ਵੀ ਕੈਟੀ ਚਲੋਵੇ ਕੈਟਿ ਚਲੋ
ਹਾਂਜੀ
ਜਿੱਥੇ ਜਾਣਾ ਬਸ ਕੈਟੀ ਮਿਲੀ ਦੀ ਇਹਨਾਂ ਨੂੰ ਜ ਕਿੱਥੇ ਜਾਣਾ ਜੋ ਖਾਣਾ ਕੈਟ ਤੀਹ ਬਸ।
ਹੂ, ਹ, ਹ, ਹ
ਫੋਨ ਵਗੈਰਾ ਨਹੀ ਚਲਾਉਂਦੇ ਬੱਚੇ?
ਫੋਨ ਨੀ ਅਸੀਂ ਦਿੰਦੇ ਬਿਲਕੁਲ ਵੀ ਨੀ। ਫੋਣ ਨੀ ਅਸੀਂ ਦਿੰਦੇ। ਜਦੋਂ ਫੋਨ ਲੈਣਾ ਹੁੰਦਾ ਨਾ ਇਹ ਨੇ ਬਈ ਆਪਾਂ ਕੁੱਛ ਕਰ ਲੈਣੇ ਕਿ ਬ ਸਾਡੇ ਨਾਲ ਖੇਡ ਲਓ ਤੁਸੀ ਫੋਨ ਨਹੀਂ ਲੈਣਾ।
ਹਾਂਜੀ ਸਹੀ ਹੈ ਵੀ।
ਫੋਨ ਫੜਾ ਬੜੀ ਅੱਖਾਂ ਅਸ ਬੜਾ ਅਸਰ ਪੈਂਦਾ ਅੱਖਾਂ ਤੇ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਵੈਸੇ ਵੀ ਜਾਨ ਨੀ ਹੈਗੀ।
ਹਾਂਜੀ ਇਹ ਤੇ ਹੈ।
ਕਰਨਾ ਹੁੰਦਾ ਸੀ ਨਾ ਦੇਸੀ ਘਿਓ ਵਗੈਰਾ ਚੱਲ ਜਾਂਦੇ ਸਨ ਅੱਜ ਕੱਲ ਹੈਨੀ।
ਹੂ ਹੂ
ਅੱਜ ਖਾਕੇ ਰਾਜੇ ਨਹੀ, ਬੱਚੇ ਘਉਂ।
ਹੂ ਹੂ ਹੂ
ਤੇ ਬਸ ਉਹੀ ਫੇਰ ਫੋਨ ਵਗੈਰਾ ਨਹੀਂ ਅਸੀਂ ਬਿਲਕੁਲ ਵੀ ਦਿੰਦੇ ਬੱਚਿਆਂ ਨੂੰ।
ਹਾਂ
ਆਪ ਖੇਡ ਲਈ ਤਾਂ ਆਪਣੇ ਹੱਥ ਫਿਰ ਤੁੜਵਾ ਲਈ ਦਾ। ਕਦੇ ਉੱਤੇ ਚਾੜ ਕੇ ਬਹਿ ਜਾਂਦੇ ਨੇ, ਹਾਂ। ਫੋਨ ਤੂੰ ਕਦੀ ਕੁਛ ਕਦੀ ਕੁਛ ਨਾਲ ਆਪਣੀ ਕਸਰਤ ਹੋ ਜਾਂਦੀ ਐ
ਹਾਂਜੀ
ਹਾਂ ਉਹੀ ਬਸ ਕਦੀ ਕੁਛ ਜੋ ਚਾਹੀਦਾ ਇਹਨਾਂ ਨੂੰ ਕਦੀ ਕੁਛ ਔਰ ਦਿਨ ਬ ਦਿਨ ਕੁਛ ਨਵਾਂ ਨਵਾਂ
ਰੋਜ਼ ਕੁਛ ਨਾ ਕੁਛ ਨਵੀਂ ਚੀਜ਼ ਏਨਾਨੂ ਚਾਹੀਦੀ ਹੈ
ਹੋਰ ਉਹ ਤੇ ਹੈ ਹੀ
ਸਵੇਰੇ ਸਵੇਰੇ ਉੱਠ ਜਾਂਦੇ ਨੇ ਪੰਜ ਚਾਰ ਵਜੇ ਨਾਲ ਪੰਜ ਵਜੇ ਤੋਂ ਬਾਦ ਤੇ ਐਨਾਨੇ ਉਠਨਾ ਕਿਉਂਕਿ ਘਰ ਸਾਰੇ ਉੱਠਦੇ ਨੇ, ਨਾਲ ਉੱਠ ਜਾਂਦੇ ਨੇ
ਅੱਛਾ ਵਾ
ਤੇ ਸੋਣਾ ਇਹਨਾਂ ਨੇ ਬਾਰਾਂ ਵਜੇ ਉੱਠਣਾ ਪੰਜ ਵਜੇ
ਵਾਹ
ਫਿਰ ਦਿਨੇ ਬਿਲਕੁਲ ਦਿਨ ਸਾਰਾ ਦਿਨ ਖੂਨ ਪੀਂਦੇ ਨੇ
ਹਏ।
ਸਵੇਰੇ ਇਨਾ ਪਰੇਸ਼ਾਨ ਕਰਦੇ ਨੇ ਦਿਨੇ ਬਈ ਕਦੀ ਕੁਛ ਤੇ ਕਦੀ ਕੁਛ ਕਦੀ ਕਿਸੇ ਨੂੰੁਕੇ ਦਰੋਹ ਹਟਾਓ ਤੇ ਕਦੇ ਕਿਸੇ ਨੂੰ ਕਿੱਧਰੋਂ ਹਟਾਓ ਤੇ ਜਿਹੜਾ ਹਟਾਏ ਜੇ ਬੱਚਾ ਰੋ ਗਿਆ ਤੇ ਆਪ ਪਿੱਟ ਗੇ ਬੱਚਿਆਂ ਕੋਲੋਂ
ਹਾਂ ਇਹ ਵੀ ਹੈ
ਬੱਚੇ ਸਿੱਧਾ ਉਹ ਕਰਦੇ ਨੇ
ਹਮ ਹਮ
ਫੇਰ ਬਾਅਦ ਚ ਕੋਈ ਚੀਜ਼ ਯਾਦ ਆ ਜਾੇ ਤੇ ਫੇਰ ਉੱਥੇ ਹੀ ਆ ਜਾਂਦੇ ਨੇ ਬਈ ਚਲੋ
ਹ ਚਲੋ ਵਧੀਆ ਹੋਔਰ ਕੀ ਐਕਟਿਵ ਨੇ ਬੱਚੇ
ਹਾਂ ਮਨ ਵੀ ਲੱਗਾ ਰਹਿੰਦਾ ਬੱਚਿਆਂ ਨਾਲ
ਹਾਂਜੀ
ਬੜਾ ਵਧ ਕਿਥੇ ਬਰਦਾ ਤੁਸੀ ਨੀ ਪਤਾ ਚੱਲਦਾ ਮਨ ਲੱਗਾ ਰਹਿੰਦਾ ਹਾਂ
ਹਮ।
ਉਹੀ ਹੈ ਨਾ, ਬਾਅਦ ਜਦ ਚਲੇ ਜਾਣੇਗੇ ਫੇਰ ਇਹਨਾਂ ਯਾਦ ਆਏਗੀ, ਹਾਂ ਵੀ ਹੈਗੇ ਸਰ। ਦੁਖੀ ਕਰਦੇ ਸਨ।
ਹਾਂ।
ਜਦੋਂ ਖਾਲੀ ਬਹਾਗੇਂ ਨਾ, ਫੇਰ ਇਹਨਾਂ ਦੀ ਯਾਦ ਆਣੀ
ਹਮ।
ਹੁਣ ਇਹ ਵੀ ਕਹਿ ਰਹੇ ਨੇ ਬਈ ਕੁਛ ਖਾਣਾ, ਲੈ ਕੇ ਆਓ ਬਾਹਰੋਂ, ਮੈਂ ਕਿਹਾ ਬਾਹਰ ਦਾ ਕੁਛ ਨੀ ਖਾਣਾ, ਮੈਂ ਤੈਨੂੰ ਘਰ ਬਣਾ ਦਿੰਦੀ ਆਾਂ। ਜੋ ਵੀ ਖਾਣਾ, ਅਸੀਂ ਬਾਹਰ ਦਾ ਵੀ ਘੱਟ ਦੇਖਵਾਉਣੇ ਆ।
ਹਮ ਵਧੀਆ।
ਜੋ ਵੀ ਖਾਣਾ ਵਾਈਟ ਸੌਸ, ਪਾਸਤਾ, ਸਮੋਸੇ, ਬਰੈਡ ਪਕੌੜੇ, ਜੋ ਵੀ ਖਾਣੇ ਵੀ ਘਰ ਬਣ ਜਾਣਗੇ।
ਹਮ
ਫੇਰ ਅਸੀਂ ਉਹ ਜ਼ਿਆਦਾ ਮੈਦਾ ਮੂਦਾ ਨਾ ਯੂਜ ਕਰਦੇਓ, ਬਾਹਰ ਉਹਨਾ ਨੇ ਨਾ ਪਿਓਰ ਵੇਸਨ ਯੂਜ ਕਰਨਾ, ਨਾ ਕੁਛ ਨਾ ਕੁਛ ਤੇਲ ਵੀ ਪਤਾ ਨੀ ਕਾਹਦਾ ਕਾਹਦਾ ਨੀ, ਕਦੋਂ ਦਾ ਪਿਆ ਦਾ
ਜ਼ਈ ਐ ।
ਇਹਨਾਂ ਨੇ ਨਾ ਸਫਾਈ-ਸਫੂਈ ਰੱਖਣੀ, ਕੁਛ ਨੀ ਰੱਖਣੀ ਨਾਰਾ ਨੇ ਅਤੇ ਫਿਰ ਅਸੀਂ ਆਪਈ ਘਰ ਬਣਾ ਦੇਣੇ ਆਂ ਬੱਚਿਆਂ ਨੂੰ, ਜੋ ਵੀ ਇਹਨਾਂ ਨੇ ਖਾਣਾ ਪੀਣਾ
ਹਾਂ, ਸਹੀ ਹੋ ਰਹੀ ਐ, ਘਰ ਦਾ ਵਧੀਆ ਰਹਿੰਦਾ।
ਹਾਂ, ਬਸ ਘਰ ਦਾ ਸਭ ਤੋਂ ਵਧੀਆ, ਠੀਕ।
ਹਮ
ਘਰ ਹਮ। ਬਸ ਹੁਣ ਦੇਖੋ, ਕਹਿ ਰਹੀ ਹੋ, ਵੀ ਵਾਈਟ ਸੋਸ ਪਾਸਤਾ ਖਾਣਾ ਕੈਤੀ।
ਅੱਛਾ।
ਲੈ ਕੇ ਦੋ, ਮੈਂ ਕਿਹਾ, ਲੈ ਕੇ ਨੀ ਦੇਣਾ, ਮੈਂ ਹੁਣ ਤੈਨੂੰ ਬਣਾ ਕੇ ਦੇ ਦਾਂਗੀ।
ਸਹੀ ਹੈ ਹੋਰ ਕਿ, ਬਾਜ਼ਾਰ ਤੋਂ ਤਾਂ ਵਧੀਆ ਹੀ ਬਣਦਾ ਹੈਗਾ ਘਰ।
ਐ ਨਾ ਉਹਨਾਂ ਨੇ ਕਰੀਮ ਪਾਣੀ ਰ ਜ ਪਤਾ ਨੀ ਮੈਦੇ ਦੀ ਕੀ, ਕੀ ਨਹੀਂ। ਇਹ ਜਿਹੜੇ ਦੁੱਧ ਦੀ ਮਲਾਈ ਪੈ ਜਾਏ ਜਿ ਇਹਨਾਂ ਨੂੰ ਕੁਝ ਜਾਏਗਾ ਤੇ ਸਹੀ ਅੰਦਰ ।
ਹਾਂਜੀ।
ਉਹ ਘਰ ਤੇ ਇਹਨਾਂ ਨੂੰ ਔਖਾ-ਸੌਖਾ ਦਸ ਪ੍ਰਸੈਂਟ ਮੈਦਾ ਮਿਲਦਾ, ਬਾਹਰ ਪੂਰਾ ਸੱਤਰ ਅੱਸੀ ਪ੍ਰਸੈਂਟ ਮੈਦਾ ਰਹਿਣਾ।
ਹਾਂਜੀ ਹਾਂਜੀ, ਸਹੀ ਹੈ।
ਹਾਂ ਕੋਈ ਵੀ ਵੇ ਲੈਲੋ ਪਰ ਬਾਹਰ ਦਾ ਹੈ। ਖ਼ਰਾਬ ਹੀ ਹੈ। ਹਰ ਪਾਸੋਂ ਖ਼ਰਾਬ।
ਉਹ ਪਤਾ ਵੀ ਨਹੀਂੀ ਲੱਗਦਾ ਕਿੰਨੇ ਦਿਨ ਕਿਨਾਂ ਦਾਾਇਕੀ ਹੈ।
ਹਾਂ ਉਹ ਹੀ ਤੇ ਕੀ ਪਤਾ ਕਦੋਂ ਦੀ ਉਬਾਲ ਕੇ ਰੱਖੀ ਦੇ ਕਦੋਂ ਦੀ ਨਹੀਂ
ਹਮ, ਹਮ, ਹਮ ਸਹੀ ਹੈ।ਘਰ ਦਾ ਵਧੀਆ ਫਰੈਸ਼ ਬਣਾਓ
ਹਾਂ ਹੁਣੇ ਇਹ ਕਹਿ ਰਹੀ ਸੀ ਚਿਪਸ ਖਾਣੇ ਆ।ਮੈਂ ਇਹਨੂੰ ਘਰ ਹੀ ਆਲੂ ਉਲੂ ਬਾਲ ਕੇ ਰੱਖਦੇ ਸੁੱਕਣੇ ਪਾਏ ਦੇਣੇ ਬਜ ਸੁੱਕ ਜਾਂਦੇ ਖਾ ਲਓ ਚਿਪਸ ਬਾਹਰ ਦੇ ਨੀ ਖਾਣੇ।
ਹਾਂਜੀ। ਵਧੀਆ ਹੈ ਹੋਰ ਕਿ।
ਹਾਂ ਘਰ ਦਾ ਖਾਓ ਜੋ ਖਾਣਾ
ਵੈਸੇ ਵੀ ਬਾਹਰ ਦੀ ਚੀਜ਼ਾਂ ਖ਼ਰਾਬ ਹੀ ਕਰਦੀਆਂ ਨੇ ਬਾਹਰ ਦੀ ਚੀਜ਼ਾਂ ਖਰਾਬ ਹੀ ਕਰਦੀਆਂ ਹਨ
ਅਰੇ ਬੜਾ। ਪਤਾ ਨੀ ਫੇਿਰ ਇੱਕ ਪਾਸੋਂ ਨੁਕਸਾਨ ਨ ਬੋਡੀ ਦੇ ਹਰ ਤੇ ਇਫੈਕਟ ਪੈਂਦਾ ਹੈ। ਬੜਾ ਬੜਾ। ਫ਼ਰਕ ਪੈਂਦਾ ਹਾਂ। ਬੜਾ ਫ਼ਰਕ ਪੈਂਦਾ ਬੀ ਨਹੀਂ ਮੈਂ ਬਿਲਕੁਲ ਵੀ ਨਹੀਂ ਖਾਣ ਦਿੰਦੀ ਇਹਨਾਂ ਨੂੰ ਬਾਹਰ ਦਾ ਕੁਛ ਵੀ। ਹਾਂ ਬਈ ਘੁੰਮਣਾ ਕਿਤੇ ਜਾਣਾ ਉਹ ਚਲੋ ਤੁਸੀਂ, ਕੋਈ ਗੱਲ ਨੀ ਉਹ ਤੇ ਫੇਰ ਮਾੜੀ ਮੋਟੀ ਧੁੱਪ ਤੇ ਲੱਗਦੀ ਏ ਫਿਰ ਤੁਸੀਂ ਆਏ ਨਾਨੀ ਘਰ ਘੁੰਮਣਾ ਤੇ ਹੈ ਈ ਏ।
ਹਾਂ, ਨਾਨੀ ਘਰ ਜਾਂਨੇ ਈ ਘੁੰਮਣ ਆ।
ਆਂਦੇ ਈ ਘੁੰਮਣ ਸਪੈਸ਼ਲ ਸਹੀ ਗੱਲ ਏ, ਬਸ ਘੁੰਮਣਾ ਇਹਨਾਂ ਨੇ। ਘਰ ਜਾਣ ਗੇ ਫੇਰ ਉਹੀ ਕੰਮ ਰੂਟੀਨ ਰਹਿਣੇ ਆ ਸਕੂਲੋਂ ਆਓ ਸਕੂਲੋਂ ਜਾ ਸੌਸ ਹੈ ਉਹ। ਬਸ, ਐਥੇ ਤੇ ਜਿੱਥੇ ਕਹਿਣਗੇ ਰੋ ਬੈਠ ਕੇ ਆਪਣੀ ਰੋ ਗੇ ਆਪਣੀ ਉਹ ਕਰਾ ਲੈਣਗੇ ਜਿੱਦ ਪੂਰੀ।
ਇੱਥੇ ਤੇ ਜਿੱਦ ਪੂਰੀ ਕਰਾ ਲੈਂਦੇ ਨੇ ਰੋ-ਰਾ ਕੇ।
ਹਾਂ ਉਥੇ ਕੋਈ ਮਿਲਦਾ ਵੀ ਨਹੀਂ ਹੋਣਾ।
ਤੇ ਨਾ ਨਾ ਉਥੇ ਨੀ ਕੋਈ ਜਿੱਦ ਪੂਰੀ ਕਰਦਾ। ਬਈ ਫਿਰ ਜਿੱਦੀ ਹੋ ਜਾਣਗੇ ਬੱਚੇ। ਤਾਂਈ ਤੇ ਕਹਿੰਦੇ ਨਾਨਕੇ ਵਿਗੜ ਜਾਂਦੇ ਨੇ।
ਹਾਂ ਇਹ ਗੱਲ ਤਾਂ ਬਿਲਕੁਲ ਸਹੀ ਹੈ। ਸਾਰੇ ਬੱਚਿਆਂ ਦਾ ਹਾਲ ਇਹੀ ਐ।
ਹਾਂ ਹਾਂ ਸਾਰਿਆਂ ਲਈ, ਕੋਈ ਵੀ ਹੋਜੇ ਬਸ ਹਰ ਬੱਚੇ ਨੂੰ ਬਈ ਖੁਸ਼ੀ ਹੁੰਦੀ ਛੁੱਟੀਆਂ ਪੈਣ ਦਾ ਇੰਤਜ਼ਾਰ ਹੁੰਦਾ ਬਈ ਕਦੋਂ ਛੁੱਟੀਆਂ ਪੈਣਗੀਆਂ, ਕਦੋਂ ਅਸੀਂ ਜਾਵਾਂਗੇ।
ਹਾਂਜੀ।
ਹਾਂ ਬਸ ਛੁੱਟੀਆਂ ਪੈਣ ਤੇ ਨਾਨੀ ਘਰ।
ਪਸੰਦ ਹੀ ਬੱਚੇ ਅਗਲੀ ਕਲਾਸ ਸਾਨੂੰ ਤੇ ਬੱਚੇ ਨੂੰ ਇੰਤਜ਼ਾਰ ਹੋ ਜਾਂਦਾ ਬਈ ਛੁੱਟੀਆਂ ਪੈਣਗੀਆਂ ਅਸੀਂ ਨਾਨੀ ਘਰ ਜਾਵਾਂਗੇ। ਛੁੱਟੀਆਂ ਪੈਣ
ਹੋਰ ਕੀ ਸਾਰਿਆਂ ਨੂੰ ਹੀ ਸ਼ੌਂਕ ਹੁੰਦਾ ਆਪਾਂ ਇੰਨੇ ਵੱਡੇ-ਵੱਡੇ ਹੋ ਗਏ ਫਿਰ ਵੀ
ਹਾਂ ਸਾਨੂੰ ਵੀ ਅੱਜੇ ਤੱਕ ਸ਼ੌਂਕ ਏ ਬਈ ਨਾਨੀ ਘਰ ਜਾਵਾਂਗੇ
ਹਾਂਜੀ
ਕੋਈ ਮਾਮਾ ਮੁਮਾ ਮਿਲ ਤਾਂ ਜਾਏ ਚਾਹ ਹੀ ਚੜ ਜਾਂਦਾ ਵੱਖਰਾ ਈ
ਹੋਰ ਅਲੱਗ ਹੀ ਖ਼ੁਸ਼ੀ ਹੁੰਦੀ ਹੈ।
ਹਾਂ ਨਾਨੀ ਘਰ ਦੀ ਵੱਖਰੀ ਖ਼ੁਸ਼ੀ ਏ ਕਿਸੇ ਨਾਲ ਕੰਪੇਅਰ ਨਹੀਂ ਅਸੀਂ ਕਰ ਸਕਦੇ।
ਹਮ
ਔਰ ਸਭ ਵਧੀਆ
ਹਾਂ ਬੱਸ ਸਭ ਵਧੀਆ ਤੁਸੀਂ ਸੁਣਾਓ ਹੋਰ
ਹਾਂਜੀ
ਹਾਂਜੀ ਮੈਂ ਕਿਹਾ ਤੁਸੀਂ ਸੁਣਾਓ ਹੋਰ
ਬਸ ਸਭ ਵਧੀਆ
ਹੋਰ ਤੁਸੀਂ
ਚਲੋ ਸਤ ਸ੍ਰੀ ਅਕਾਲ ਚੱਲ ਹਾਂਜੀ ਸਭ ਖਾਲੀ ਠੀਕ ਹੈ
ਹਥੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਠੀਕ ਚਲੋ